ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੋਰ ਕਿ ਹਾਲ ਜੀ।
ਬਸ ਠੀਕ ਤੁਸੀਂ ਸੁਣਾਓ ਹੋਰ ਕੀ ਕਰ ਰਹੇ ਹੋ।
ਹੁਣੇ ਡਿਨਰ ਕਰਕੇ ਫਰੀ ਹੋਏਆ ਤੁਸੀਂ ਦੱਸੋ ਤੁਸੀਂ ਕੀ ਕਰਦੇ ਪਏ ਹੋ।
ਬਸ ਅਸੀਂ ਵੀ ਡਿਨਰ ਕੀਤਾ ਉਹਨੇ ਮੰਮੀ ਜੀ ਨੂੰ ਡਿਨਰ ਕਰਾਇਆ। ਤੇ ਉਹਨਾਂ ਨੂੰ ਸਮਾਨ ਸਮੂਨ ਦਵਾਈਆਂ। ਖਵਾਈਆਂ ਪਾਣੀ ਹੁਣ ਸਭ ਕੁੱਛ ਦੇਖ ਕੇ ਆਈ ਹਾਂ।
ਅੱਛਾ, ਠੀਕ ਰਹਿੰਦੇ ਨੇ ਹੁਣ ਮੰਮੀ ਜੀ, ਤੁਹਾਡੇ
ਤੇ, ਬਜ਼ੁਰਗ ਹੋ ਗਿਆ ਬੰਦਾ ਬੁਢਾਪਾ ਆਪਾਂ ਆਪਣੇ ਚ ਇੱਕ ਬਿਮਾਰੀ ਹੈਗੀ ਹੈ।
ਆਹ ਤੇ ਸਹੀ ਕਹਿ ਰਹੇ ਹੋ, ਸੀ,
ਹਾਂਜੀ ਬਜ਼ੁਰਗ ਬੰਦਾ ਔਰ ਬੱਚਾ ਇੱਕ ਬਰਾਬਰ ਹੋ ਜਾਂਦਾ ਉਹਨਾਂ ਨੂੰ ਜਿਹੜੀ ਚੀਜ਼ ਚਾਹੀਦੀ ਉਹਨਾਂ ਨੂੰ ਜਿਹੜੀ ਚੀਜ਼ ਚਾਹੀਦੀ ਉਹ ਚਾਹੀਦੀ ਹੈ।
ਹਾਂਜੀ,
ਹਾਂ ਜੋ ਖਾਣਾ ਉਹਨਾਂ ਨੇ ਉਹੀ ਖਾਣਾ, ਉਸ ਤੋਂ ਇਲਾਵਾ ਉਹਨਾਂ ਨੇ ਕੁਛ ਨੀ ਖਾਣਾ ਟਾਈਮ ਖਾਣਾ ਫਿਰ ਉਸੇ ਟਾਈਮ ਖਾਣਾ
ਅੱਛਾ ਫੇਰ ਤੇ ਤੁਹਾਨੂੰ ਥੋੜਾ ਬਿਜੀ ਸ਼ਡਿਊਲ ਤਾਂ ਹੀ ਜ਼ਿਆਦਾ ਰਹਿੰਦਾ ਤੁਹਾਡਾ
ਹਾਂਜੀ ਹੁਣ ਜਿਸ ਤਰ੍ਹਾਂ ਕਿ ਮੈਂ ਹੁਣ ਖਾਣਾ ਬਣਾ ਰਹੀ ਹਾਂ ਤੇ, ਖਾਣਾ ਖਾ ਲੋੋ ਮੰਮੀ ਜੀ ਨਹੀਂ ਹ ਜੇ ਮੈਨੂੰ ਭੱਖੀ ਆ ਹਜੇ ਮੈਂ ਥੋੜ੍ਹੀ ਦੇਰ ਖਾਵਾਂਗੀ ਤੇ ਉਹ ਛੱਡ ਕੇ ਲਿਆ ਕੇ ਬੈਠੋ ਹੀ ਤੇ ਨਾਲ ਹੀ ਭੁੱਖ ਲੱਗ ਜਾਂਦੀ ਐ।
ਹਾਂ-ਹਾਂ, ਮਤਲਬ ਟਾਈਮਿੰਗ ਫਿਕਸ ਹੋਈ ਦੀ ਹੋਣੀ ਏਨਾ ਕਿ ਐਸ ਟਾਈਮ ਤੇ ਖਾਣੈ।
ਟਾਈਮਿੰਗ ਨੀ ਕੈ ਸਕਦੇ, ਮੂਡ ਕੈ ਸਕ ਦੇ ਔ।
ਮਤਲਬ ਹੋ ਜਾਂਦਾ, ਜਿਵੇਂ ਇੱਕ ਇੱਕ ਬੰਦਾ ਵੱਡਾ ਹੋ ਜੇ ਯਾ ਬਜ਼ੁਰਗ ਹੋ ਜੇ ਉਸ ਤੋਂ ਬਾਦ ਇੱਕ ਏਜ ਤੇ ਐਸੇ ਐਸੇ ਸਟੇਜ ਤੇ ਆ ਜਾਂਦਾ, ਕਿ ਜ ਜਦੋਂ ਸਾਡੇ ਸਰੀਰ ਤੇ ਪ੍ਰੋਬਲਮਸ ਹੁੰਦੀਐ ਦਿੱਕਤ ਹੋਦੀ ਐ, ਥੋੜ੍ਹਾ ਚਿੜਚਿੜਾਪਨ ਵੀ ਆ ਜਾਂਦਾ ਬੰਦੇ ਚ ਨਾ।
ਹਾਂਜੀ-ਹਾਂਜੀ, ਬਿਲ
ਜਿੱਦ ਜੀ ਆ ਜਾਂਦੀ ਏ, ਕਿ ਹਾਂ ਐ ਹੁਣੇ ਕਰਨੈ ਐ ਹੁਣੇ ਹੋਣਾ ਚਾਹੀਦੈ, ਏਦਾਂ ਹੋਰ
ਹਾਂ-ਹਾਂ, ਬਸ ਏਸ ਸਈ ਐਹੀ ਗੱਲ ਹੈ, ਪਰ ਬਜ਼ੁਰਗਾਂ ਦੀ ਮਤਲਬ ਮੈਂ ਕੈੰਦੀ ਆਂ ਸੇਵਾ ਕਰਨੀ ਵੀ ਬੌਤ ਔਖੀ ਏ, ਤੇ ਜੇੜੇ ਬਜ਼ੁਰਗ ਵਿਚਾਰੇ ਬਿਮਾਰ ਨੇ ਤਬੀਅਤ ਖਰਾਬ ਏ ਓਨਾਂ ਦੀ ਕਰਾਣੀ ਵੀ ਔਖੀ ਏ।
ਬਿਲ ਬਿਲਕੁਲ ਸਹੀ ਕੈ ਰੇਔ, ਵਈ ਹੁਨ ਅਹ ਤੁਹੈਡੇ ਮੰਮੀ ਜੀ ਹੈਗੇ ਨੇ ਜਿਵੇਂ, ਆਂਟੀ ਜੀ ਹੈਗੇ ਨੇ ਬਿਮਾਰ ਈ ਰੈੰਦੇ ਨੇ ਤੇ ਸੇਵਾ ਕਰਨੀ ਬੌਤ ਡਿਫੀਕਲਟ ਐ, ਏਕ ਬੰਦਾ ਅਪਨੇ ਮਤਲਬ, ਆਪ ਖੁਦ ਨੀ ਚੱਲ ਸਕਦਾ, ਤੇ ਓਦਾ ਸਾਰਾ ਕੁਛ ਦੇਖ-ਰੇਖ ਕਰਨੀ, ਐ ਵੀ ਬੜਾ ਮਤਲਬ ਏਕ ਜੋ ਤੁਸੀਂ ਕਰ ਰੇਔ ਸੇਵਾ, ਬੜੀ ਵਧੀਆ ਗੱਲ ਏ। ਕਰਨੀ ਚਾਈਦੀ ਏ, ਹਰ ਏਕ ਨੂੰਹ ਨੂੰ। ਤੇ ਦੇਖੋ ਅਹ ਧੀਆਂ ਪੁੱਤਰ ਕਿਸ ਵਾਸਤੇ ਹੁੰਦੇ ਨੇ, ਐਸੇ ਵਾਸਤੇ ਹੀ ਹੁੰਦੇ ਨੇ। ਬਈ ਬੁਢਾਪੇ ਚ ਕੰਮ ਆਣਗੇ। ਬੰਦਾ ਤਾਂ ਈ ਔਲਾਦ ਮੰਗਦੈ ਨਾ ਤੇ ਅ ਤੇ ਅਗਰ ਬ ਅੱਗੋਂ ਬਚ ਚੇ ਨੇਕ ਹੋਣ, ਐਵੇਂ ਸੇਵਾ ਕਰਨ, ਤੇ ਬੌਤ ਵਧੀਆ ਗੱਲ ਏ। ਦੇਖੋ ਬਜ਼ੁਰਗ ਹੈ ਤੇ ਅਪਣੇ, ਜਿਵੇਂ ਹੁਣ ਵੱਡੇ ਬ ਬੰਦੇ ਬੈਠ ਠੇ ਦੇਣੇ ਹੈਗੇ ਤੇ ਆਸਰਾ ਈ ਨੇ ਨਾ ਸਾਡੇ ਘਰ ਦਾ। ਹੈਗੀ ਤੇ ਸਾਡੀ ਸਟਰ੍ਰੈਂਥ ਹੀ ਨੇ। ਭਾਵੇਂ ਤੁਸੀਂ ਜਿਸ ਮਰਜ਼ੀ ਉਹਦੇ ਤੇ ਲਗਾ ਲਓ ਮੁਕਾਮ ਤੇ, ਅਗਰ ਅਸੀਂ ਕੋਈ ਵੀ ਕੰਮ ਕਰਨੇ ਹਾਂ, ਤੇ ਅਸੀਂ ਸਭ ਤੋਂ ਪਹਿਲੇ ਸਲਾਹ ਆਪਣੇ ਵੱਡੇ ਵਡੇਰੇਆ ਤੋਂ ਹੀ ਲੈਂਦੇ ਹਾਂ। ਹੈਲੋ। ਹੈਲੋ, ਹੈਲੋ। ਹੈਲੋ